ਹੈ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕਿਵੇਂ ਹੋ
ਹਾਂਜੀ ਵਧੀਆ ਤੁਸੀਂ ਦੱਸੋ
ਵਧੀਆ ਹੋਰ ਘਰ ਪਰਿਵਾਰ ਸਾਰੇ ਵਧੀਆ
ਹਾਂਜੀ ਹਾਂਜੀ ਠੀਕ ਹੈ ਤੁਸੀਂ ਤੁਹਾਡੇ ਕਿਵੇਂ ਆ ਘਰੇ ਸਾਰੇ ਠੀਕ ਆ
ਹਾਂਜੀ ਵਧੀਆ ਹੋਰ ਬੱਚੇ ਕਿੱਦਾਂ ਨੇ
ਬੱਚੇ ਠੀਕ ਆ ਜੀ ਅੱਜ ਤਾਂ ਸੰਡੇ ਸੀ ਬੱਚੇ ਵੀ ਅੱਜ ਘਰੇ ਆ
ਓਕੇ ਓਕੇ ਹੋਰ ਕਿੱਦਾਂ ਕੀ ਚੱਲਦਾ ਪਿਆ
ਬਸ ਫਰੀ ਸੀ ਬੈਠੇ ਹੋਏ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਈਏ
ਅੱਛਾ ਓਕੇ ਹੋਰ ਫਾਸਟ ਫੂੱਡ ਵਗੈਰਾ ਤੁਸੀਂ ਲਾਈਕ ਕਰਦੇ ਹੋ
ਫਾਸਟ ਫਾਸਟ ਫੂਡ ਖਾ ਲਈਦਾ ਹੈ ਪਰ ਜ਼ਿਆਦਾ ਨਹੀਂ ਬੱਚਿਆਂ ਨੂੰ ਵੀ ਵੈਸੇ ਬਹੁਤ ਅਵਾਇਡ ਕਰੀਦਾ ਤੁਹਾਨੂੰ ਪਤਾ ਹੀ ਕਿੰਨੇ ਨੁਕਸਾਨ ਆ ਨਾ ਅੱਜ ਕੱਲ ਫਾਸਟ ਫੂਡ ਦੇ
ਹਾਂਜੀ ਹਾਂਜੀ ਨੁਕਸਾਨ ਤਾਂ ਬਹੁਤ ਨੇ ਫਾਸਟ ਫੂੱਡ ਦੇ ਜਿੰਨੇ ਨੁਕਸਾਨ ਹੈ ਨੁਕਸਾਨ ਹੀ ਨੁਕਸਾਨ ਹੈ ਉਹਦਾ ਕੋਈ ਫਾਇਦਾ ਤਾਂ ਹੈ ਹੀ ਨਹੀਂ ਹੈ
ਹਾਂਜੀ ਪਰ ਤੁਹਾਨੂੰ ਇਹ ਵੀ ਪਤਾ ਹਨਾ ਬੱਚੇ ਜਿੱਦ ਕਰਦੇ ਆ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਬੱਚਿਆਂ ਨੂੰ ਉਹ ਚੀਜ਼ ਦੇਣੀ ਪੈਂਦੀ ਹੈ
ਹਾਂਜੀ ਹਾਂਜੀ ਪਰ ਜਿੰਨਾਂ ਬੱਚਿਆਂ ਨੂੰ ਰੋਕ ਸਕਦੇ ਹੋ ਉਹਨਾਂ ਤਾਂ ਆਪਾਂ ਰੋਕੀਏ ਨਾ
ਹਾਂਜੀ ਇਹ ਤਾਂ ਹੈ ਫਿਰ ਇਹੇ ਨਾਲ ਚਲੋ ਆਪਾਂ ਨੂੰ ਬੱਚਤ ਕਰਨੀ ਤਾਂ ਜ਼ਰੂਰੀ ਆ ਹਨਾ
ਹਾਂਜੀ ਪਰ ਇਹ ਆ ਕਿ ਹਾਂਜੀ ਹਾਂਜੀ
ਮੈਂ ਕਹਿ ਰਹੀ ਵੀ ਜੇ ਆਪਾਂ ਬੱਚਿਆਂ ਨੂੰ ਹੁਣੇ ਤੋਂ ਗਾਈਡ ਕਰਾਂਗੇ ਤੇ ਫਿਰ ਹੀ ਉਹਨਾਂ ਦਾ ਭਵਿੱਖ ਉਹਨਾਂ ਦਾ ਫਿਊਚਰ ਬਣੇਗਾ ਤੇ ਹੁਣ ਤੋਂ ਹੈਬਿਟ ਬੈਟ ਖਾਣ ਦੀ ਹੋ ਗਈ ਜੰਕ ਫੂਡ ਤੇ ਫਿਰ ਤਾਂ ਬੱਚਿਆਂ ਨੂੰ ਅਵਾਇਡ ਕਰਨਾ ਵੀ ਔਖਾ ਹੋ ਜਾਣਾ
ਹੂ ਹੂ ਹੂ,,,
ਹੁਣ ਆਪਾਂ ਨੂੰ ਦੇਖ ਲਓ ਆਪਾਂ ਕਿਹੜਾ ਸ਼ੁਰੂ ਦੇ ਵਿੱਚ ਫਾਸਟ ਫੂਡ ਖਾਦੇ ਨੇ ਹਨਾ
ਹਾਂਜੀ
ਤੇ ਆਪਣੀ ਜਿਹੜੀ ਪਹਿਲਾਂ ਵਾਲੀ ਸਿਹਤ ਸੀ ਉਹ ਵਧੀਆ ਸੀ ਅਤੇ ਹੁਣ ਦੇਖ ਲਓ ਹੁਣ ਆਪਾਂ ਖਾ ਖਾ ਕੇ ਪੀਜ਼ੇ ਬਰਗਰ ਤੇ ਕਿੱਦਾਂ ਦੇ ਹੋ ਗਏ ਆ
ਹਾਂਜੀ
ਹੂ,,,
ਹੁਣ ਤਾਂ ਬਿਮਾਰੀਆਂ ਵੀ ਬੜੀਆਂ ਵੱਧ ਗਈਆਂ ਮੋਸਟਲੀ ਇਹਨਾਂ ਚੀਜ਼ਾਂ ਚੀਜ਼ਾਂ ਨਾਲ ਹੀ ਵਧੀਆ ਬਿਮਾਰੀਆਂ
ਇਹਦੇ ਕਰਕੇ ਹੀ ਹੈ ਨਾ ਇਹਦੇ ਕਰਕੇ ਵਧੀਆ ਨੇ ਬਿਮਾਰੀਆਂ
ਹਾਂਜੀ ਹਾਂਜੀ
ਹੋਰ ਫਿਰ ਕੀ ਬਣਾਇਆ ਸੀ ਅੱਜ ਤੁਸੀਂ
ਅੱਜ ਤਾਂ ਆਲੂ ਵਾਲੇ ਪਰਾਂਠੇ ਬਣਾਏ ਸੀ
ਅੱਛਾ ਅੱਛਾ ਆਲੂ ਵਾਲੇ ਪਰਾਂਠੇ ਮੈਂ ਕੱਲ ਬਣਾਏ ਸੀ ਸੁਬਾਹ
ਅੱਛਾ ਅੱਛਾ
ਹਾਂਜੀ
ਹੋਰ ਤਾਂ ਇਹ ਵੀ ਓਇਲੀ ਹੀ ਜਾਂਦੇ ਆ ਬੱਟ ਕਦੀ ਕਦੀ ਚੱਲਦਾ
ਪਰ ਇਹਦੇ ਵਿੱਚ ਐਂ ਆ ਨਾ ਆਪਾਂ ਘਰ ਦਾ ਬਣਾਇਆ ਹੁੰਦਾ ਸਾਰਾ ਕੁੱਛ ਦਹੀਂ ਵੀ ਆਪਾਂ ਘਰ ਬਣਾਦੇ ਹਨਾ ਤੇ ਪਰਾਂਠੇ ਆਪਾਂ ਘਰੇ ਹੈ ਨਾ ਆਲੂ ਲਿਆ ਕੇ ਆਲੂ ਉਬਾੱਲ ਕੇ ਘਰ ਦਾ ਸਾਰਾ ਕੁੱਛ ਹੁੰਦਾ ਹੈ ਉਹ ਮੱਤਲਬ ਇੰਨੀ ਚੀਜ਼ ਅਫੈਕਟ ਨਹੀਂ ਕਰਦੀ ਹੈਗੀ
ਹਾਂਜੀ ਉਹ ਫਿਰ ਚਲੋ ਹੈਲਦੀ ਟੋਨ ਚ ਆ ਜਾਂਦੇ ਆ
ਹਮ ਕੀ ਫਾਸਟ ਫੂਡ ਨਾਲੋਂ ਤਾਂ ਕਈ ਗੁਣਾ ਬੈਟਰ ਨੇ
ਫਾਸਟ ਫੂਡ ਨਾਲੋਂ ਅੱਛੇ ਹਾਂਜੀ ਜੋ ਆਪਾਂ ਘਰੇ ਤਿਆਰ ਕਰ ਜਿੰਨੇ ਆਪਾਂ ਨੂੰ ਪਤਾ ਹੁੰਦਾ ਸੀ ਇਹਦੇ ਵਿੱਚ ਕੀ ਮਿਲਾਵਟ ਕਰ ਰਹੇ ਆ ਜ ਕਿਹੜੀ ਚੀਜ਼ ਪਾ ਰਹੇ ਆ ਪਰ ਬਾਹਰ ਵਾਲੀਆਂ ਚੀਜ਼ਾਂ ਚ ਤਾਂ ਕੈਮੀਕਲ ਹੀ ਬੜਾ ਪੈ ਜਾਂਦਾ
ਹਾਂਜੀ ਫਿਰ ਆਪਾਂ ਨੂੰ ਪਤਾ ਨੀ ਹੁੰਦਾ ਕਿੱਦਾਂ ਦੀ ਕਿਹੜੀ ਜਗ੍ਹਾ ਤੇ ਬਣਾ ਰਹੇ ਨੇ ਉਹ ਹਨਾ
ਹਾਂਜੀ
ਹਾਈਜੀਨ ਦੀ ਪ੍ਰੋਬਲਮ ਹੋ ਜਾਂਦੀ ਹੈ ਕਈ ਜਗ੍ਹਾ ਤਾਂ ਮੈਂ ਦੇਖੀਆਂ ਨੇ, ਮਤਲਬ, ਜਦੋਂ ਕਿਤੇ ਜਾਈਦਾ ਬਾਹਰ ਕਿਤੇ ਖਾਣ-ਪੀਣ, ਲੋਕ, ਮਤਲਬ ਓਦਾਂ ਹੀ ਖਾ ਰਹੇ ਹੁੰਦੇ ਨੇ। ਬੜਾ ਗੰਦਾ, ਮਤਲਬ ਉਹ ਗੰਦੀ ਜਗ੍ਹਾ ਤੇ ਬਣਾ ਰਹੇ ਹੁੰਦੇ ਨੇ, ਫਿਰ ਵੀ ਲੋਕ ਮਤਲਬ ਅਵੋਇਡ ਨਹੀਂ ਕਰਦੇ, ਫਿਰ ਵੀ ਖਾ ਰਹੇ ਹੁੰਦੇ ਨੇ। ਉਹਦੇ ਕਰਕੇ, ਉਦੋਂ ਬਾਅਦ ਚ ਤੁਹਾਨੂੰ ਇਹ ਸਿਹਤ ਦੀ ਪ੍ਰੌਬਲਮ, ਹੁੰਦੀ ਆ ਤੁਸੀਂ ਅਗਲੇ ਦਿਨ ਬਿਮਾਰ ਹੋ ਜਾਂਦੇ ਹੋ।
ਹਾਂਜੀ ਹਾਂਜੀ!
ਇਸੇ ਤਰ੍ਹਾਂ ਹੀ ਮੈਂ ਨਾ ਇੱਕ ਦਿਨ ਪਤਾ ਕੀ ਕੀਤਾ ਮੈਂ ਨਾ, ਮੇਰੀ ਇੱਕ ਫਰੈਂਡ ਹੈ ਅਸੀਂ ਏਦਾਂ ਹੀ ਜਾ ਰਹੇ ਹਾਂ ਅਸੀਂ ਜੋਬ ਤੇ, ਤੇ ਅਸੀਂ ਦੋਨੋ ਉੱਤਰੀਆਂ ਗੱਡੀ ਚੋਂ ਤੇ ਮੈਨੂੰ ਉਹ ਕਹਿੰਦੀ ਕਹਿੰਦੀ ਕੁਲਚਾ ਖਾ ਕੇ ਆਈਏ। ਮੈਂ ਕਿਹਾ ਚੱਲ, ਚੱਲ ਪੈਂਦੇ ਆ ਮੈਂ ਕਦੇ ਨੀ ਮਤਲਬ ਮੈਂ ਇਹਨੂੰ ਬਹੁਤ ਅਵੋਇਡ ਕਰਦੀ ਹਾਂ, ਮੈਂ ਏਦਾਂ ਰੇੜੀਆਂ ਰੂੜੀਆਂ ਜੇ ਤੋਂ ਖਾਣਾ,
ਹਾਂਜੀ!
ਤੇ ਉਹ ਮੈਨੂੰ ਕਹਿੰਦੀ ਕੁਲਚਾ ਖਾ ਕੇ ਆਈਏ, ਤੇ ਉਸ ਦਿਨ ਗਰਮੀ ਵੀ ਬੜੀ ਜ਼ਿਆਦਾ ਸੀ ਹੈ ਨਾ! ਤੇ ਮੈਂ ਗਈ ਅਸੀਂ ਕੁਲਚਾ ਖਾ ਲਿਆ ਹੈ ਨਾ! ਤੇ ਉਸ ਦਿਨ ਰਾਤ ਨੂੰ ਮੈਂ ਰੋਟੀ ਵੀ ਘੱਟ ਖਾਧੀ ਹੈ ਨਾ, ਤੇ ਮੇਰੇ ਆ, ਜੋਬ ਤੋਂ ਆ ਕੇ ਮੇਰੇ ਰਾਤ ਨੂੰ ਪੇਟ ਦਰਦ ਕੀਤਾ, ਬਹੁਤ ਜ਼ਿਆਦਾ ਦਰਦ ਕੀਤਾ। ਕਿ ਅਹ ਮਤਲਬ ਸਹਿਣ ਨਹੀਂ ਹੋ ਰਿਹਾ ਹਾਂ ਉਹੀ ਹਾਈਜੀਨ ਦੀ ਪ੍ਰੋਬਲਮ ਹੋ ਗਈ ਨਾ ਕਿ ਪਤਾ ਹੀ ਨਾ ਉਹਨੇ ਕਦੋਂ ਕਦਾਂ ਬਣਾ ਕੇ ਰੱਖਿਆ ਸੀ! ਕਿੰਨੇ ਕੁ ਟਾਈਮ ਦਾ ਪਿਆ ਹੋਇਆ ਸੀ ਉਹ ਖੱਟਾ ਸੀ ਕਿ ਕਿਵੇਂ ਸੀਗਾ ਹੈ ਨਾ!
ਹਾਂਜੀ ਬਾਕੀ ਏਦਾਂ ਨਾ ਸਫ਼ਾਈ ਨਾਲ ਨਹੀਂ ਕੰਮ ਕਰਦੇ ਓਦਾਂ ਹੀ ਮੱਖੀਆਂ ਉੱਪਰ ਬੈਠੀ ਜਾਂਦੀਆਂ। ਤੇ, ਆਲੂ ਕੀ ਪਤਾ ਕਿੰਨੀ ਦੇਰ ਦੇ ਉਬਾਲੇ ਹੁੰਦੇ ਜਿਹੜੇ ਵਿੱਚ,
ਹਾਂ ਆਲੂ ਛੋਲੇ ਪਤਾ ਨੀ ਕਦੋਂ, ਕਦੇ
ਹਾਂਜੀ!
ਪਰ ਇਹ ਹੈ ਨਾ ਫੇਰ ਬਾਹਰਲੀਆਂ ਚੀਜ਼ਾਂ ਜੇ ਖਾ ਲੈਂਦੇ ਆ ਤੇ ਫਿਰ ਪ੍ਰੋਬਲਮ ਵੀ ਤਾਂ, ਖੁਦ ਨੂੰ ਹੁੰਦੀ ਹੈ ਪੈਸਾ ਵੀ ਬਰਬਾਦ ਸਿਹਤ ਵੀ ਖ਼ਰਾਬ।
ਹਾਂਜੀ! ਫਿਰ ਕੰਮ ਵੀ ਰੁਕ ਜਾਂਦੇ ਆ ਆਪਣੇ।
ਹਾਂਜੀ! ਫਿਰ ਉਹ ਜਿਹੜੀ ਬੋਡੀ ਨੂੰ ਤਕਲੀਫ਼ ਆਉਂਦੀ ਉਹ ਤਾਂ ਆਉਣੀ ਹੀ ਹੈ।
ਉਹ ਤਾਂ ਆਉਣੀ ਆਉਣੀ ਆ ਹਾਂ ਜੀ! ਬੱਚਿਆਂ ਨੂੰ ਹੁਣ ਇਸੇ ਲਈ ਇਹੀ ਚੀਜ਼ਾਂ ਸਮਝਾਈ ਦੀਆਂ ਵੀ ਬੱਚੇ ਚਲੋ ਠੀਕ ਆ ਕਦੀ ਖਾ ਲਿਆ ਬਟ! ਡੇਲੀ- ਡੇਲੀ ਇਹ ਚੀਜ਼ਾਂ ਬਹੁਤ ਨੁਕਸਾਨ ਕਰਦੀਆਂ।
ਹੁੰ ਹੁੰ ਹੁੰ ਉਸ ਤੋਂ ਚੰਗਾ ਹੈ ਬੱਚੇ ਨੂੰ ਕੁਝ ਉਦਾ ਦਾ ਘਰ ਹੀ ਬਣਾ ਕੇ,
ਘਰੇ ਹੀ ਬਣਾ ਦਿ ਹਾਂਜੀ -,
ਹੁੰ! ਕਿ ਬਾਹਰ ਦਾ, ਬਾਹਰ ਦੇ ਨਾਲੋਂ
ਹਾਂਜੀ ਕਦੇ- ਕਦੇ ਬੱਚੇ ਕਹਿ ਦਿੰਦੇ ਇਹ ਖਾਣਾ ਉਹ ਖਾਣਾ ਫੇਰ ਉਹਨਾਂ ਨੂੰ ਉਸੇ ਹਿਸਾਬ ਨਾਲ ਵੀ ਆ ਸੈਂਡਵਿਚ ਵਗੈਰਾ ਵੀ ਬਾਹਰੋਂ ਨੀ ਘਰੋਂ ਹੀ ਬਣਾ ਕੇ ਦੇ ਦੇਈਦਾ ਥੋੜਾ ਬਹੁਤਾ।
ਹਾਂ ਮੈਂ ਵੀ ਉਹੀ ਗੱਲ ਕਰ ਰਹੀ ਸੀ ਕਿ! ਸੈਂਡਵਿਚ ਮੈਨੂੰ ਤਾਂ ਬਾਹਰਲਾ ਹੁਣ ਟੇਸਟੀ ਹੀ ਨੀ ਲੱਗਦਾ, ਸੈਂਡਵਿਚ ਮੈਂ ਜੇ ਕਿਤੋਂ ਬਾਹਰੋਂ, ਖਾ ਲੈਂਦੀ ਹਾਂ ਨਾ, ਮੈਨੂੰ ਟੇਸਟ ਹੀ ਨੀ ਆਉਂਦਾ। ਘਰੇ ਹੁਣ ਮੈਂ ਆਪਣੇ ਅਕੋਰਡਿੰਗ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਬਣਾ ਲਵਾਂ। ਵਧੀਆ ਉਹੀ ਚੀਜ਼ਾਂ ਮਜਰੇਲਾ ਚੀਜ਼ ਪਾਓ ਕੋਈ ਵੀ ਚੀਜ਼ ਪਾ ਲਓ ਹੈ ਨਾ! ਸਬਜ਼ੀਆਂ, ਸਵੀਟ ਕੋਰਨ, ਜਿੰਨੀਆਂ ਵੀ ਮਤਲਬ! ਪਾ ਲੋ ਵਿੱਚ, ਟਮਾਟਰ ਕੱਟ ਕੇ ਪਾ ਲੋ ਖੀਰਾ ਕੱਟ ਕੇ ਪਾ ਲੋ ਕੁਛ ਵੀ ਪਾ ਲੋ,
ਹਾਂਜੀ! ਬਾਕੀ ਜੇ ਆਪਾਂ ਸਭ ਸਬਜ਼ੀਆਂ ਵਗੈਰਾ ਪਾਉਂਣੇ ਹੈ ਨਾ, ਉਹ ਬੱਚੇ ਦੀ ਹੈਲਥ ਲਈ ਵੀ ਸਹੀ ਆ, ਓਦਾਂ ਬੱਚੇ ਖਾਂਦੇ ਨੀ ਇਹ ਚੀਜ਼ਾਂ
ਹੁੰ ਨਾਲੇ ਉਹ ਦਾ ਕੋਈ ਸਾਈਡ ਇਫੈਕਟ ਨਹੀਂ, ਤੁਸੀਂ ਬਟਰ ਚ ਬਣਾਓ ਉਹਨੂੰ ਹੈ ਨਾ!
ਹਾਂਜੀ ਹਾਂਜੀ।
ਫਿਰ ਆਇਲ ਯੂਜ ਕਰਨਾ।
ਹਾਂਜੀ। ਬਾਕੀ ਇਹ ਰੇਹੜੀਆਂ ਵਾਲੇ ਤਾਂ ਨਾ ਓਇਲ ਵੀ ਗੰਦਾ ਇਲ ਯੂਜ ਕਰਦੇ ਸੜ ਕ ਗਿਆ ਜਿਹੜਾ ਓਇਲ ਉਹਨੂੰ ਹੀ ਬਾਰ ਵਾਰ ਫਰਾਈ ਕਰੀਏ
ਹਾਂਜੀ ਉਹ ਉਹਨੇ ਜਾ ਕੇ ਅੰਦਰ ਜਾ ਕੇ ਖ਼ਰਾਬੀ ਕਰਨੀ ਹੈ ਨਾ
ਹਾਂਜੀ ਇੱਕ ਵਾਰ ਆਪਾਂ ਹੁੰਦਾ ਨਾਲ ਹੀ ਪਾਣੀ ਪੀਲਓ ਖਾ ਕੇ ਗਰਮ ਚੀਜ਼ ਜਾਂ ਕੋਈ ਵੀ ਇਦਾਂ ਦਾ ਓਇਲੀ ਫੂਡ ਖਾ ਕੇ ਉਹ ਫਿਰ ਉਸ ਤੋਂ ਜ਼ਿਆਦਾ ਪ੍ਰੋਬਲਮ ਕਰਦਾ ਹੈ ਡਾਇਜਸਟ ਨਹੀਂ ਹੁੰਦਾ ਫਿਰ ਜਲਦੀ
ਦੀ ਪ੍ਰੋਬਲਮ ਆ ਜਾਂਦੀ ਮੇਨਲੀ ਲੋਕਾਂ ਨੂੰ ਜਿਹੜੀਆਂ ਹੈਲਥ ਪ੍ਰੋਬਲਮਸ ਹੋ ਰਹੀਆਂ ਨੇ ਉਹ ਖਾਣ ਪੀਣ ਦੀ ਵਜ੍ਹਾ ਕਰਕੇ ਹੋ ਰਹੀਆਂ ਨੇ
ਹਾਂਜੀ ਹਾਂਜੀ
ਹੁਣ ਇਹ ਜਿਹੜਾ ਫਾਸਟ ਫੂਡ ਹੈ ਇਹ ਹੁੰਦਾ ਸਾਰਾ ਮੈਦਾ ਹੀ ਹੈ ਇਹ ਜਦੋਂ ਜਾ ਕੇ ਅੰਦਰ ਮੈਦਾ ਮੈਦਾ ਮੈਦਾ ਇਕੱਠਾ ਹੋਈ ਜਾਂਦਾ ਤਾਂ ਉਹਨੇ ਪਤਾ ਹੀ ਨਹੀਂੀ ਕਿੰਨੀਆਂ ਜਾ ਕੇ ਬਿਮਾਰੀਆਂ ਪੈਦਾ ਕਰ ਦੇਣੀਆਂ ਨੇ ਅੰਦਰ ਹੀ ਅੰਦਰ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ
ਆਪਣੇ ਨਾੜੀਆਂ ਵਿੱਚ ਹੀ ਜਮਾਂ ਹੋ ਜਾਂਦਾ ਜਾ ਕੇ
ਹਮ ਉਹ ਬੈਸਟੀ ਮੋਟਾ
ਹਾਂਜੀ ਫਿਰ ਆਪਾਂ ਕਹਿ ਦਿੰਦੇ ਹਾਂ ਸਾਡਾ ਲੀਵਰ ਫੈਟੀ ਜਦੋਂ ਆਪਾਂ ਅਵੋਇਡ ਹੀ ਨਹੀਂ ਕਰਦੇ ਇਹ ਚੀਜ਼ ਫਿਰ ਲੀਵਰ ਤਾਂ ਫੈਟੀ ਹੋਣਾ ਹੈ
ਸਹੀ ਗੱਲ ਹੈ
ਹਾਂ
ਉਸ ਤੋਂ ਚੰਗੇ ਕਿੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਆਉਂਦੀਆਂ ਨੇ ਹਨਾ ਪਹਿਲਾਂ ਵਾਲੇ ਲੋਕ ਤੰਦਰੁਸਤ ਸੀ ਤਾਂ ਹੀ ਤੰਦਰੁਸਤ ਸੀਗੇ
ਹਾਂਜੀ
ਇਸੇ ਕਰਕੇ ਤੰਦਰੁਸਤ ਸੀਗੇ ਕਿ ਉਹ ਵਧੀਆ ਖਾਂਦੇ ਸੀ ਉਹਨਾਂ ਦੀ ਡਾਇਟ ਵਧੀਆ ਸੀ
ਹਾਂਜੀ ਉਸ ਟਾਈਮ ਖਾਣਾ ਪੀਣਾ ਸਭ ਕੁਛ ਘਰ ਦਾ ਹੁੰਦਾ ਸੀ ਘਰੇ ਦਹੀਂ ਮੱਖਣ ਬਣਾਉਂਦੇ ਸੀਗੇ ਅੱਜ ਕੱਲ੍ਹ ਅਸੀਂ ਸਾਡੇ ਲੋਕੀ ਕੀ ਕਰਦੇ ਦਹੀਂ ਵੀ ਬਜ਼ਾਰਾਂ ਚ ਖਰੀਦ ਕੇ ਖਾਂਦੇ ਉਹ ਵੀ ਨੀ ਹੈ ਆਪਾਂ ਵੀ ਘਰੇ ਬਣਾ ਲਈਏ
ਹਮ ਇਹ ਦੇਖੋ ਪੈਕਟ ਵਾਲੀ ਤਾਂ ਕੋਈ ਵੀ ਚੀਜ਼ ਖਾ ਲੋ ਮਾੜੀ ਹੀ ਮਾੜੀ ਆ
ਹਾਂਜੀ
ਕਿਸੇ ਡਾਇਟੀਸ਼ੀਅਨ ਤੋਂ ਤੁਸੀਂ ਸਲਾਹ ਲਓਗੇ ਨਾ ਤਾਂ ਉਹ ਤੁਹਾਨੂੰ ਸਭ ਤੋਂ ਪਹਿਲਾਂ ਕਹੇਗਾ ਕਿ ਪੈਕਟ ਵਾਲੀਆਂ ਚੀਜ਼ਾਂ ਬੰਦ ਕਰੋ
ਬੰਦ ਕਰੋ ਹਾਂਜੀ ਉਹਨਾਂ ਨੂੰ ਹਾਂਜੀ ਤੁਹਾਨੂੰ ਪਤਾ ਹੀ ਆ ਉਹ ਕਿੰਨੀ ਕਿੰਨੀ ਦੇਰ ਤੱਕ ਸਹੀ ਰਹਿੰਦੀਆਂ ਕਿਉਂ ਕਿਉਂਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਦਾਂ ਦੀ ਮਿਲਾਵਟ ਕੀਤੀ ਹੁੰਦੀ ਜਿਹੜੀ ਉਹਨਾਂ ਨੂੰ ਲੰਬੇ ਟਾਈਮ ਤੱਕ ਸੇਫ ਰੱਖਦੀ ਹੈ
ਹਾਂ ਤੇ ਆਪਾਂ ਹੁਣ ਘਰੇ ਕੋਈ ਚੀਜ਼ ਬਣਾ ਲਈਏ ਉਹ ਇੱਕ ਦੋ ਦਿਨ ਮਸਾਂ ਖਾਧੀ ਜਾਂਦੀ ਉਦੋਂ ਬਾਅਦ ਚ ਉਹ ਖਰਾ ਹੋ ਜਾਂਦੀ
ਖ਼ਰਾਬ ਹੋ ਜਾਂਦੀਆਂ ਹਾਂ ਕਿਉਂਕਿ ਉਹ ਔਰਗੈਨਿਕ ਚੀਜ਼ਾਂ ਹੁੰਦੀਆਂ ਨਾ
ਹਮ
ਮਿਲਾਵਟ ਵਾਲੀ ਕੋਈ ਵੀ ਚੀਜ਼ ਉਹਨੇ ਥੋੜ੍ਹੀ ਹੀ ਦੇਰ ਤੱਕ ਅ ਰਹਿੰਦਾ ਆ ਸਰ ਉਹਦਾ ਤੇ ਫਿਰ ਬਾਅਦ ਚ ਆਪਣੀ ਬੋਡੀ ਨੂੰ ਨੁਕਸਾਨ ਟੇਸਟ ਵੀ ਦੋ ਤਿੰਨ ਮਿੰਟ ਦੇ ਟੇਸਟ ਦੀ ਖਾਤਰ ਆਪਾਂ ਜ਼ਿੰਦਗੀ ਬਰਬਾਦ ਕਰੀ ਜਾਂਦੇ ਹਾਂ
ਹਮ ਉਹੀ ਤਾਂ ਗੱਲ ਹੈ ਜ਼ਿੰਦਗੀ ਖ਼ਰਾਬ ਤਾਂ ਹੀ ਤਾਂ ਹੁਣ ਲੋਕਾਂ ਦੀ ਉਮਰ ਘੱਟ ਇਹਨਾਂ ਚੀਜ਼ਾਂ ਕਰਕੇ ਹੁਣ ਇਹ ਪੀਜ਼ਾ ਦੀ ਗੱਲ ਕਰਲੋ ਪੀਜ਼ਾ ਜਿਹੜਾ ਇਹ ਅਹ ਕਿਸੇ ਕੰਟਰੀ ਦਾ ਗ਼ਰੀਬਾਂ ਦਾ ਫੂਡ ਸੀ ਗਰੀਬ ਕਿਸਾਨ ਉੱਥੋਂ ਦੇ ਲੋਕ ਸੀ ਜਿਹੜੇ ਉਹਨਾਂ ਕੋਲੇ ਜਦੋਂ ਬੌਤ ਜੈਦਾ ਗਰੀਬੀ ਸੀ ਓਹਨਾਂ ਦੇ ਤਾਂ ਫੇਰ ਓਨਾਂ ਕੋਲ ਜਿੰਨੀਆਂ ਵੀ ਸਬਜ਼ੀਆਂ ਹੁੰਦੀਆਂ ਸੀ। ਔ ਇੱਕ ਬ੍ਰੈਡ ਤੇ ਪੌੰਦੇ ਸੀ ਸਾਰੀਆਂ ਸਬਜ਼ੀਆਂ ਤੇ ਓਹਨੂੰ ਓਹ ਕਰ ਲੈਂਦੇ ਸੀਗੇ। ਸਟੀਮ ਕਰ ਲੈਂਦੇ ਸੀ ਤੇ ਓਹ ਖਾਂਦੇ ਸੀ। ਉਦੋਂ ਬਾਦ ਚ ਕੋਈ ਬ੍ਰਿਟਿਸ਼ ਗਿਆ ਸੀ ਔਥੇ ਤੇ ਔ ਣੇ ਅਹ ਓਹਨਾਂ ਦੀ ਪੀਜ਼ਾ ਦੀ ਰੈਸਪੀ ਲੈ ਕੇ ਆੰਦੀ ਸੀ ਓਹਨਾਂ ਕੋਲੋਂ ਤੇ ਫੇਰ ਉਦੋਂ ਬਾਦ ਚ ਏ ਪੀਜ਼ਾ ਸਾਰੇ ਕਿਤੇ ਵਰਲਡ ਦੇ ਵਿੱਚ ਹੋ ਗਿਆ ਫੇਮਸ।
ਵਰਲਡ ਚ ਹੋ ਗਿਆ ਫਿਰ ਏ ਗ਼ਰੀਬਾਂ ਦੇ ਨਾਲ ਏਦੇ ਚ ਚੀਜ਼ਾਂ ਕੈਮੀਕਲ ਵਾਲੀਆਂ ਪੈਣ ਲੱਗ ਗੀਆਂ। ਤੇ ਅਮੀਰਾਂ ਦਾ ਖਾਣਾ ਬਣ ਗਿਆ, ਏਹ।
ਅਮੀਰਾਂ ਦਾ ਖਾਣਾ ਬਣ ਗਿਆ। ਤੇ ਹੈ ਤਾਂ ਏਹ ਹੈਲਦੀ ਚੀਜ਼ ਸੀਗੀ ਜੇ ਅਪਾਂ ਹੁਣ ਵੀ ਘਰੇ ਬਣਾ ਕੇ ਏਨੂੰ ਖਾਈਏ।
ਹਾਂਜੀ।
ਸੂਜੀ ਓਹੀ ਜੇੜੀ ਔਦੀ ਔਦਾ ਬੇਸ ਬਣਦੈ ਪੀਜੇ ਦਾ ਔ ਸੂਜੀ ਦਾ ਬਣਾ ਲੋ। ਜਾਂ ਮਤਲਬ ਤੁਸੀਂ ਅਹ ਆਟੇ ਦਾ ਵੀ ਬਣ ਸਕਦੈ ਓਹ ਸੂਜੀ ਦਾ ਬਣਾ ਲੋ। ਸੂਜੀ ਦਾ ਵਧੀਆ ਹੁੰਦਾ ਸੂਜੀ ਅੱਜ-ਕੱਲ ਲੋਕ ਖਾਂਦੇ ਹੀ ਨੀ।
ਖਾਂਦੇ ਨੀ ਹਾਂਜੀ ਬੇਸਨ, ਸੂਜੀ ਏਹ ਚੀਜ਼ਾਂ ਅੱਛੀਆਂ ਸੀਗੀਆਂ।
ਹੂੰ।
ਏਨਾਂ ਨੂੰ ਮਿਕਸ ਕਰਕੇ ਲੋਕੀ ਪੈਲਾਂ ਖਾਂਦੇ ਸੀ, ਸਹੀ ਵੀ ਸੀਗੇ।
ਹੂੰ। ਹੁਣ ਜੇੜੇ ਮਤਲਬ ਓਹ ਨੀ ਖਾਂਦੇ ਐਗ ਔਮਲੇਟ ਨੀ ਖਾਂਦੇ, ਔਹਨਾਂ ਲੀ ਅਹ ਚਿੱਲਾ ਕਿੱਡਾ ਵਧੀਆ ਏ, ਓਹ ਐਗ ਦੀ ਤਰ੍ਹਾਂ ਹੁੰਦੈ। ਵੇਸ ਬੇਸਣ ਦਾ ਚਿੱਲਾ ਕਿੰਨਾ ਵਧੀਆ ਚਿੱਲਾ ਬਣਦਾ ਏ ਔ।
ਹਾਂਜੀ, ਵੇਸਣ ਦਾ ਮੂੰਗ ਦਾਲ ਦਾ ਚਿੱਲਾ ਬੜਾ ਅੱਛਾ ਬਣਦਾ ਏ।
ਹਾਂ। ਏ ਸਾਗੀ ਕੇ ਹੈਲਦੀ ਚੀਜ਼ਾਂ ਤਾਂ ਮਤਲਬ ਬੌਤ ਜੈਦਾ ਨੇ ਜੇਕਰ ਆਪਾਂ ਖਾਈਏ ਤਾਂ। ਵੀ ਜੇ ਆਪਾਂ ਅਵੋਇਡ ਕਰੀਏ ਅਪਣੇ ਤੋਂ ਅਵੋਇਡ ਹੀ ਨੀ ਹੁੰਦਾ।
ਅਵੋਈ ਨੀ ਹੁੰਦਾ ਕਿਉਂਕਿ ਜ਼ਿੰਦਗੀ ਬੜੀ ਸੰਘਰਸ਼ ਵਾਲੀ ਹੋ ਗੀ ਆ, ਸਟਰਗਲ ਬੜਾ ਵੱਧ ਗਿਆ ਏ‌।
ਹੂੰ।
ਬਾਕੀ ਏਹ ਹੋ ਜਾਂਦਾ ਵੀ ਟਾਈਮ ਆਪਾਂ ਨੂੰ ਹੁੰਦਾ ਵੀ ਟਾਈਮ ਸਾਨੂੰ ਮਿਲ ਜੇ ਫਰੀ। ਤੇ ਬਣਿਆ ਬਣਾਇਆ ਖਾਣਾ ਲਓ ਤੇ ਖਾਲੋ।
ਹੂੰ ਹੂੰ ਹੂੰ।
ਏਸੇ ਚੱਕਰ ਦੇ ਵਿੱਚ ਹੀ ਆਪਾਂ ਅਪਣੀ ਜ਼ਿੰਦਗੀ ਖ਼ਰਾਬ ਕਰੀ ਜਾ
ਇੱਕ ਤੁਹਾਨੂੰ ਪਤਾ ਹੈ ਆਪਣੇ ਇੰਡੀਆ ਦੇ ਵਿੱਚ ਸਾਰਾ ਜੇੜਾ ਵਧੀਆ-ਵਧੀਆ ਚੀਜ਼ਾਂ ਹੁੰਦੀਆਂ ਔ ਤਾਂ ਏ ਬਾਰ ਇੰਪੋਰਟ ਕਰ ਦੇੰਦੇ ਨੇ ਬਾਰ ਭੇਜ ਦਿੰਦੇ ਨੇ। ਤੇ ਜੇੜਾ ਬਚਿਆ ਖੁਚਿਆ ਰੈ ਜਾਂਦਾ, ਓਹ ਇੰਡੀਆ ਦੇ ਲੋਗ ਯੂਜ ਕਰਦੇ ਨੇ।
ਹਾਂਜੀ ਹਾਂਜੀ।
ਅਤੇ ਓਹ ਫੇਰ ਤੁਹਾਨੂੰ ਪਤਾ ਏ ਸੇਤ ਲਈ ਖਰਾਬ ਹੀ ਐ।
ਖਰਾਬ ਹੀ ਐ, ਹਾਂਜੀ ਏਹ ਤਾਂ ਚੀਜ਼ਾਂ। ਚਲੋ।
ਚਲੋ, ਹਾਂਜੀ ਬਸ ਵਧੀਐ, ਮਿਲਦੇ ਹਾ ਫੇਰ।
ਹਾਂਜੀ, ਠੀਕ ਹੈ ਜੀ।
ਹਾਂਜੀ, ਠੀਕ ਹੈ, ਜੀ ਸਤ ਸ਼੍ਰੀ ਕਾਲ, ਬਾਏ-ਬਾਏ।